ਭੈਣ ਜੀ,
ਸਤਿ ਸ਼੍ਰੀ ਅਕਾਲ ਵੀਰ ਜੀ ਹੋਰ ਠੀਕ ਹੋ?
ਵਧੀਆ ਜੀ ਤੁਸੀਂ ਠੀਕ ਹੋ?
ਬਸ ਵਧੀਆ ਜੀ ਹੋਰ ਕੀ ਕਰ ਰਹੇ ਹੋ?
ਬਸ ਜੀ ਰੋਟੀ ਖਾਧੀ ਸੀ ਹੁਣੇ।
ਅੱਛਾ-ਅੱਛਾ ਹੋਰ ਘਰ ਪਰਿਵਾਰ ਸਭ ਠੀਕ?
ਸਭ ਠੀਕ ਤੁਸੀਂ ਖਾਲੀ ਜੀ ਰੋਟੀ?
ਹਾਂਜੀ-ਹਾਂਜੀ, ਬਸ ਵਧੀਆ ਜੀ ਬਸ ਅਸੀਂ ਤੇ ਦੇਖੋ ਉਹ ਖਾ ਲਏ ਸੀਗੇ ਕਿ ਰਾਜਮਾਹ ਬਣਾਏ ਸੀ ਰਾਜਮਾਹ ਚਾਵਲ। ਤੇ ਬੱਚਿਆਂ ਨੇ ਬਰਗਰ ਖਾ ਲਿਆ ਕੇ ਲਿਆ ਕੇ, ਮੈ ਤੇ ਮਨਾ ਕੀਤਾ ਕੀਤਾ ਸੀ ਕਿ ਨਾ ਖਾਓ ਗੰਦਮੰਦ ਹੁੰਦੇ ਨੇ ਬੱਚੇ ਅੱਜ ਕੱਲ੍ਹ ਕਿੱਥੇ ਸੁਣਦੇ ਨੇ ਉਹਨਾਂ ਨੇ ਤੇ ਉਹੀ, ਖਾਲੀ ਜੀ।
ਹਾਂਜੀ, ਤੁਸੀਂ ਘਰ ਬਣਾ ਦਿਆ ਕਰੋ ਜੀ ਬਰਗਰ।
ਘਰ ਫੇਰ ਬਾਜ਼ਾਰੋ ਬੰਦ ਲਿਆਣੇ ਹੁੰਦੇ ਆ। ਤੇ ਨਾਲੇ ਫੇਰ ਘਰ ਦੇ ਉਹ ਨਾ ਸਵਾਦ ਜਿਹਾ ਨਹੀਂ ਆਉਂਦਾ ਉਹ।
ਨਹੀ ਦੇਖੋ ਜੀ ਸਵਾਦ ਚਾਹੇ ਆਏ ਨਾ ਆਏ ਪਰ ਘਰ ਦੀ ਚੀਜ ਤਾਂ ਘਰ ਦੀ ਚੀਜ ਹੈ ਨਾ ਤੁਸੀ ਦੇਖੋ ਵਧੀਆ ਬਣਾ ਕੇ ਦੋਗੇ। ਤੁਸੀਂ ਫਰੈਸ਼ ਤੇਲ ਲਓਗੇ, ਫਰੈਸ਼ ਬੰਦ ਹੋਣਗੇ ਤੁਹਾਡੇ, ਤੇ ਤੁਸੀ ਫਰੈਸ਼ ਫਰੈਸ਼ ਚੀਜ਼ਾਂ ਲਓਗੇ ਸਾਰੀ ਚੀਜ਼ਾਂ ਹੁਣ ਦੇਖੋ ਬਾਹਰ ਦੀ ਤੁਹਾਨੂੰ ਪਤਾ ਨੀ ਨਾ ਬੰਦਾ ਕਿਵੇਂ ਦੇ ਉਹਦੇ ਹੱਥ, ਹੱਥ ਹੁੰਦੇ ਨੇ, ਕਦੋਂ ਦੀ ਬੰਦ ਪਏ ਨੇ।
ਹੂੰ, ਬਿਲਕੁਲ-ਬਿਲਕੁਲ ਜੀ।
ਹਾਂਜੀ, ਤੇ, ਜੀ ਹੈ ਮੈਂ ਕਹਿ ਰਿਹਾ ਸੀ, ਤੁਸੀਂ ਚਲਣਾ ਸਾਡੇ ਨਾਲ ਅੰਮ੍ਰਿਤਸਰ ਅਸੀ ਚਲੇ ਹਾਂ, ਅਗਲੇ ਹਫ਼ਤੇ,
ਅਛਾ ਅੰਮ੍ਰਿਤਸਰ ਜੀ ਕੋਈ ਨੀ ਜੀ ਚੱਲਾਗੇ ਜੀ- ਇਹ ਨਾ ਹੁਣ ਅਗਲੇ ਹਫ਼ਤੇ ਦੇਖੋ ਬੱਚੇ ਦੇ ਸਕੂਲ ਨਾ ਖੁੱਲ ਜਾਣ ਤੇ ਜੇ ਹੋ ਸਕੇ ਥੋੜਾ ਜਲਦੀ ਦਾ ਪਲੈਨ ਬਣਾ ਲੋ ਤੁਸੀ
ਨਹੀਂ ਅਗਲੇ ਹਫ਼ਤੇ, ਜਿਵੇਂ ਅਹ ਛੁੱਟੀ ਹੁੰਦੀ ਨਾ ਦੂਜੇ ਸ਼ਨੀਵਾਰ ਦੀ‌
ਹਾਂਜੀ-
ਸਕੂਲ ਦੀ ਅਸੀ ਉਥੇ ਉਸ ਦਿਨ ਹੀ ਚੱਲਾਗੇ ਮਤਲਬ ਕਿ ਅਹ- ਸ਼ੁਕਰਵਾਰ ਰਾਤੀ ਚਲਾਗੇ ਜਿਵੇ ਕਿ ਹੁਣ ਅਹ ਬੱਚੇ ਸਕੂਲੋ ਆ ਕੇ ਚਾਰ ਤੇ ਛੇ ਵਜੇ ਤਕ- ਟਿਊਸ਼ਨ ਵਗੈਰਾ ਪੜ੍ਹਨੀਆਂ ਬੱਚਿਆਂ ਨੇ ਆਪਣੀ ਅਤੇ ਰਾਤੀ ਬੈਠਾਂਗੇ ਅੱਠ -ਨੌ, ਦੀ ਟਰੇਨ‌ ਸਵੇਰੇ-ਸਵੇਰੇ ਪਹੁੰਚ ਜਾਂਗੇ ਇੱਕ ਵਜੇ ਤੱਕ ਸ਼ਨੀਵਾਰ ਸਵੇਰ ਫੇਰ ਮ ਮੱਠਾ ਟੇਕ ਕੇ ਗੁਰਦੁਆਰੇ ਸਾਹਿਬ ਤੇ ਆਪਣੇ ਕੋਈ ਕਮਰਾ ਵਗੈਰਾ ਵੇਖ ਲਾਂਗੇ ਤੇ ਕਮਰੇ ਅਹ ਸਵੇਰ ਤੱਕ ਆਰਾਮ ਕਰਾਂਗੇ ਫਿਰ ਘੁੰਮ ਲਵਾਂਗੇ ਅੰਮ੍ਰਿਤਸਰ ਸਾਹਿਬ ਜੀ।
ਅਛਾ- ਅਛਾ ਕੋਈ ਨੀ ਮੈ ਨਾ ਇਕ ਵਾਰ ਪੁੱਛਦੀ ਹਾਂ। ਐਕਚੁਲੀ ਪਤਾ ਕੀ ਹੈਗਾ ਥੋੜਾ, ਜਿਹਾ ਨਾ ਅ ਤੁਹਾਡਾ ਖ਼ਰਚਾ ਵਗੈਰਾ ਦੱਸ ਤੂੰ ਕਿੰਨਾ ਕਰ ਜੇਗਾ।
ਹਮ ਦੇਖੋ ਜੀ ਖਰਚਾ ਅਹ। ਹੁਣ ਟ੍ਰੇਨ ਦਾ ਲਾ ਲਓ ਤੁਸੀਂ ਤਿੰਨ ਸੌ ਰੁਪਇਆ ਇੱਕ ਸਾਈਡ ਦਾ ਛੇ ਸੌ ਦੋ ਸਾਈਡ ਦਾ ਹੋ ਗਿਆ। ਤੇ ਉਸ ਤੋ ਬਾਅਦ ਆਪਣਾ ਤੁਸੀ ਉਕਾ ਸੁਕਾ ਲਾ ਕੇ ਚਲੋ ਅਹ ਇਕ- ਇੱਕ ਬੰਦੇ ਦੇ ਸਿਰ ਤੇ ਤਿੰਨ ਹਜ਼ਾਰ ਤ ਤਾਈ ਜੇਗਾ ਮੋਟਾ ਮੋਟਾ। ਉਸ ਤੋ ਕਮ ਵੀ ਲੱਗ ਸਕਦਾ ਪਰ ਤਿੰਨ ਤੋ ਉਤੇ ਨਹੀਂ ਜਾਏਗਾ।
ਅੱਛਾ- ਅੱਛਾ ਨਹੀਂ ਇਕ ਮਹੀਨੇ ਦਾ ਤਾਂ ਤੁਸੀ ਤਿੰਨ ਸੌ ਕਹਿ ਰਹੇ ਹੋ।
ਤਿੰਨ- ਚਾਰ।
ਉਹ ਹਾਂ ਸੋਰੀ ਤਿੰਨ-ਚਾਰ
ਹਾਂਜੀ ਹਾਂ- ਹਾਂਜੀ ਇਕ ਬੰਦੇ ਦਾ ਦਿਨਚਾਰ ਕਿਉਕਿ ਦੇਖੋ ਜੀ ਉਥੇ ਜਾਣਾ ਤੇ ਖਾਲੀ ਲੰਗਰ ਨੀ ਖਾਵਾਂਗੇ ਅਸੀ- ਉਥੇ ਬਥੇਰੀ ਚੀਜਾ ਨੇ ਖਾਨ ਵਾਸਤੇ ਜਿਵੇ ਹੋ ਗਏ ਮਸ਼ਹੂਰ ਅੰਬਰਸਰੀ ਕੁਲਚੇ ਪੇਟੀਜ- ਪੇਟੀ ਹੋ ਗਈ ਉੱਥੇ ਦੀ। ਕੁੱਲਚਾ ਪੇਟੀ ਤੇ ਅਹ ਉੱਥੇ ਦੀ ਲੱਸੀ ਹੋ ਗਈ। ਤੇ ਦੇਖੋ ਜੀ ਉੱਥੇ ਬੰਦਾ ਤੁਰ ਤਾਂ ਸਕਦਾ ਨਹੀਂ ਕਿਉਂਕਿ ਸਾਰੀ ਚੀਜ਼ਾਂ ਇੰਨੀ ਦੂਰ, ਦੂਰ ਨੇ ਟੈਂਪੂ ਵਗੈਰਾ ਵੀ ਕਰਨਾ ਪਏਗਾ, ਤੇ ਜ਼ਿਆਦਾ ਬੰਦੇ ਹੋਣਗੇ ਥੋੜੇ ਪੈਸੇ ਘੱਟ ਵੀ ਲੱਗ ਜਾਣਗੇ ਕਿਉਂ। ਸਾਰੇ ਕੋਂਟਰੀਬਿਊਸ਼ਨ ਕਰ ਦੇਣਗੇ।
ਬਿਲਕੁਲ! ਕਿਉਂਕਿ ਨਾ ਤਿੰਨ- ਚਾਰ ਤੇ ਦੇਖੋ, ਬਹੁਤ ਹੀ ਜ਼ਿਆਦਾ ਇੰਨੇ ਚ, ਤਾਂ ਬੰਦਾ ਇਕੱਲਾ ਹੀ ਸਫ਼ਰ ਕਰਕੇ ਵਾਪ ਬਸ ਕੋਈ ਆਜੇ ਤੇ ਨਾਲੇ ਬਚ ਵੀ ਜਾਣਗੇ।
ਨਹੀਂ ਮੈਂ ਤੁਹਾਨੂੰ ਉਹੀ ਤਾਂ ਕਹਿ ਰਿਹਾ, ਤੁਸੀਂ ਦੇਖੋ ਤਿੰਨ -ਹਜ਼ਾਰ ਰੁਪਇਆ ਮੈਕਸੀਮਮ ਹੈਗਾ ਜੀ।
ਅਤੇ ਤੁਸੀਂ ਟ੍ਰੇਨ 'ਚ ਕਿਉਂ ਨਹੀਂ ਜਾ ਰਹੇ, ਟ੍ਰੇਨ 'ਚ ਕਿਉਂ ਨਹੀਂ ਜਾ ਰਹੇ, ਤੁਸੀਂ ਟ੍ਰੇਨ 'ਚ ਜਾਓ।
ਟ੍ਰੇਨ ਤੇ ਹੀ ਚੱਲਾਂਗੇ, ਨਾ ਟ੍ਰੇਨ ਦੀ ਇੱਕ ਸਾਈਡ ਦੀ ਟਿਕਟ ਤਿੰਨ ਸੌ ਰੁਪਈਆ ਹੈ।
ਅੱਛਾ ਅੱਛਾ
ਹਾਂਜੀ। ਦੇਖੋ, ਤਿੰਨ ਸੌ ਜਾਣਦੇ, ਤਿੰਨ ਸੌ ਆਉਣ ਦੇ ਛੇ ਸੌ ਤਾਂ ਇਹੀ ਹੋ ਗਏ। ਤੇ ਉੱਥੇ ਜਿਹੜਾ ਖਾਣਾ ਪੀਣਾ ਜਿਹੜਾ ਕੋਈ ਬੰਦਾ ਸਮਾਨ ਲਏਗਾ ਆਪਣਾ, ਮੈਂ ਸਮਾਨ ਵਿੱਚ ਇੰਕਲੂਡ ਕੀਤਾ। ਜਿਵੇਂ ਤੁਸੀਂ ਤੁਹਾਨੂੰ ਕੋਈ ਸਮਾਨ ਵਧੀਆ ਲੱਗੇਗਾ। ਤੁਸੀਂ ਲਓਗੇ ਤੇ ਉਹ ਤੁਹਾਡਾ ਖਰ ਉਹ ਤੁਹਾਡਾ ਹੀ ਖਰਚਾ ਨਾ। ਤੇ ਮੈਂ ਉਹਨੂੰ ਵੀ ਇੰਕਲੂਡ ਕੀਤਾ ਕਿ ਜ਼ਿਆਦਾ ਤੋਂ ਜ਼ਿਆਦਾ ਬੰਦੇ ਦਾ ਤਿੰਨ ਹਜ਼ਾਰ ਖਰਚਾ ਆ ਜਾਏਗਾ। ਜੇ ਤੁਸੀਂ ਆਪਣਾ ਸਮਾਨ ਨਹੀਂ, ਲੈਣਾ ਤਾਂ ਦੇਖੋ ਪੰਦਰਾਂ ਸੌ ਤੋਂ ਵੀ ਆ ਜਾਵੇਗਾ।
ਹਮ ਕਿਉਂਕਿ ਨਾ ਪਤਾ ਕੀ ਹੈ ਦੇਖੋ ਆਪਾਂ ਉੱਥੇ ਨਾ ਮੇਰਾ ਮੋ ਮੋਟਿਵ ਇਹੀ ਹੋਏਗਾ। ਕਿ ਮੈਂ ਸਿਰਫ਼ ਉੱਥੇ ਦਰਸ਼ਨ ਕਰਨ ਜਾਵਾਂ ਦੇਖੋ, ਘੁੰਮਣ- ਫਿਰਨ ਤੇ ਬਥੇਰੀਆਂ ਜਗ੍ਹਾ ਹੈਗੀਆਂ ਜੇ ਆਪਾਂ ਦਰਬਾਰ ਸਾਹਿਬ ਚੱਲ ਦੇ ਆ। ਤੇ ਮੇਰਾ ਧਿਆਨ ਸਿਰਫ ਇਹੀ ਹੋਏਗਾ ਕਿ ਮੈਂ ਜਿਹੜਾ ਗੁਰਦੁਆਰੇ ਸਾਹਿਬ ਜਾਵਾਂ ਤੇ ਦਰਸ਼ਨ ਕਰਾਂ ਆਪਣੇ
ਨਹੀਂ ਦੇਖੋ ਗੁਰਦੁਆਰੇ ਸਾਹਿਬ ਤਾਂ ਉੱਥੇ ਬਹੁ ਬਹੁਤ-ਬਹੁਤ ਵੀ ਨੇ, ਹੋਰ ਵੀ ਹੈਗੇ ਨੇ। ਜਿਵੇਂ ਅਹ ਬਾਬਾ ਦੀਪ ਸਿੰਘ ਦਾ ਗੁਰਦੁਆਰਾ ਹੋ ਗਿਆ ਜੀ ਉੱਥੇ ਹੋਰ ਵੀ ਗੁਰਦੁਆਰੇ ਸਾਹਿਬ ਨੇ, ਤੇ ਨਾਲ ਦੁਰਗਿਆਨਾ ਮੰਦਿਰ ਵੀ ਹੈਗਾ ਜੀ ਉੱਥੇ। ਜੋ ਬਿਲਕੁਲ ਗੋਲਡਨ ਟੈਂਪਲ ਵਰਗਾ ਹੀ ਬਣਿਆ ਐ। ਬਿਲਕੁਲ ਸੇਮ ਡਿਟੋ। ਹਾਂਜੀ, ਤੇ ਉੱਥੇ ਵੀ ਚੱਲਾਂਗੇ।
ਹੂੰ-ਹੂੰ-ਹੂੰ,
ਨਹੀਂ ਦੇਖੋ ਜਾਣਾ, ਫਿਰ ਬੰਦਾ ਘੁੰਮੇ ਤਾਂ ਸਹੀ ਨਾ ਸਾਰੀ ਜਗ੍ਹਾ‌।
ਹੂੰ,
ਹੁਣ ਦੇਖੋ ਜਲਿਆਂਵਾਲਾ ਬਾਗ ਹੋ ਗਿਆ, ਉੱਥੇ ਵੀ ਚੱਲਾਂਗੇ।
ਹੂੰ, ਬਿਲਕੁਲ-ਬਿਲਕੁਲ, ਸਹੀ ਕਹਿ ਰਹੇ ਹੋ ਤੁਸੀਂ।
ਤੇ ਬਾਕੀ ਤੁਸੀਂ ਮੈਨੂੰ ਇੱਕ ਵਾਰੀ ਦੱਸ ਦੇਣਾ। ਮੈਂ ਉਸ ਹਿਸਾਬ ਨੂੰ ਟਿਕਟਾਂ ਕਰਾਲਾਂਗਾ, ਕਿਉਂਕਿ ਨਾ ਸਾਡੇ ਇੱਧਰ ਵੀ ਹੋ ਗਏ ਨੇ ਪੰਜ ਜਣੇ ਹੋ ਗਏ ਨੇ, ਮੈਂ ਕਿਹਾ ਤੁਹਾਨੂੰ ਵੀ ਇੱਕ ਵਾਰੀ ਪੁੱਛ ਲਾਂ ਮੈਂ, ਜੇ ਤੁਸੀਂ ਚੱਲੋਗੇ ਤਾਂ ਸਾਡਾ ਸਾਥ ਵੀ ਹੋ ਜੇਗਾ, ਕਿਉਂਕਿ ਕੱਲਿਆਂ ਨਿਕਲਣਾ ਤਾਂ ਬੜਾ ਔਖਾ ਜੀ, ਤੁਹਾਨੂੰ ਆਪ ਈ ਪਤਾ। ਇਕੱਲੇ ਬੰਦੇ ਨੂੰ ਤਾਂ ਸਮਝ ਈ ਨੀ ਪੈਂਦੀ, ਬੰਦਾ ਜਾਏ ਤੇ ਜਾਏ ਕਿੱਥੇ।
ਹੂੰ-ਹੂੰ, ਨਹੀਂ-ਨਹੀਂ ਇਕੱਲਾ ਤੇ ਨਹੀਂ ਜਾਵਾਂਗੇ ਅਸੀ। ਨਈ ਅਸੀਂ ਤੇ ਉੱਥੇ ਈ ਮਤਲਬ ਇਕੱਠੇ ਹੀ ਜਾਵਾਂਗੇ। ਫੇਰ ਅਗਰ ਜਾਣਾ ਵੀ ਹੋਏਗਾ, ਤੇ ਮੈਂ ਤੁਹਾਨੂੰ ਦੱਸਾਂਗੀ।
ਜੇ ਇਕੱਲਾ ਬੰਦਾ ਜਾਏ ਉੱਥੇ ਕੋਈ ਟੈਂਪੂ ਵਗੈਰਾ ਲੈਣਾ ਪੈਂਦਾ, ਤੇ ਨਾ ਇਕੱਲਾ ਬੰਦਾ ਦੇਖ ਕੇ ਉਹ ਜ਼ਿਆਦਾ ਪੈਸੇ ਮੰਗਦੇ ਨੇ। ਜਿਵੇਂ ਇਕੱਲੇ ਬੰਦੇ ਦੇ ਸੌ ਮੰਗਲੇ, ਦੋ ਸੌ ਮੰਗਲੇ, ਹੁਣ ਦੇਖ ਜਿਵੇਂ ਜਿਆਦਾ ਬੰਦੇ ਹੋਣਗੇ, ਉਹ ਮੰਗੇਗਾ ਤਾਂ ਸਹੀ ਜਿਆਦਾ ਪੈਸੇ, ਪਰ ਨਾ ਕੋਂਟਰੀਬਿਊਸ਼ਨ ਹੋ ਜੇਗਾ, ਤੇ ਸਾਡੇ ਕੋਲ ਘੱਟ ਪੈਸੇ ਆਣਗੇ।
ਅੱਛਾ।
ਹੂੰ, ਤੇ ਦੇਖੋ ਜਲਿਆਂਵਾਲਾ ਬਾਗ ਵੀ ਹੁਣ ਨਵਾਂ ਬਣਿਆ।
ਨਹੀਂ ਉਹ ਤਾਂ ਅਸੀਂ ਜਾਣਨਾ, ਦੇਖੋ ਅਸੀਂ ਨਾ ਸੋਚਿਆ ਹੋਇਆ ਅਗਰ ਅੰਬਰਸਰ ਜਾਵਾਂਗੇ ਤੇ ਅਗਰ ਜਾਵਾਂਗੇ ਤੇ ਆਪਾ ਇੱਕ ਚੁਪਹਿਰਾ ਸਾਹਿਬ ਵੀ ਕੱਟ ਲਾਂਗੇ ਹਨਾ, ਬੜੀ ਮਹਾਨ ਤਾਂ ਹੀ ਹੈ, ਚੌਪੈਰਾ ਸਾਹਿਬ ਜੀ ਦੀ ਗਰਪਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਸਾਹਿਬ ਜਾਂਦੇ ਆਂ ਤੇ ਉੱਥੇ ਨਾ ਬਹੁਤ ਮਹਾਨਤਾ ਹੈਗੀ ਏ, ਲੋਕ ਕੀ ਇੰਨੀ ਦੂਰੋਂ-ਦੂਰੋਂ ਆਂਦੇ ਨੇ, ਇੰਨੀ ਦੂਰੋਂ-ਦੂਰੋ ਮੈਂ ਤੇ ਏਨਾ ਵੀ ਸੁਣਿਆ, ਕਿ ਓਸ ਮਤਲਬ ਕਿ ਐਤਵਾਰ ਨੂੰ ਚੁਪਹਿਰਾ ਸਾਹਿਬ ਲੱਗਦਾ ਐ। ਤੇ ਲੋਕੀ ਸ਼ਨੀਵਾਰ ਆ ਕੇ ਨਾ ਬੈਠੇ ਰਹਿੰਦੇ ਨੇ ਗੁਰਦੁਆਰਾ ਸਾਹਿਬ। ਮਤਲਬ ਦੇਖੋ, ਮਤਲਬ ਯੂਪੀ ਤੋਂ ਬੰਦਾ ਆ ਰਿਹਾ। ਪਤਾ ਨੀ ਬਾਹਰੋਂ ਮੁਲਕ ਤੋਂ ਬੰਦੇ ਆਂਦੇ ਨੇ, ਕੀ ਕਰਨ ਆਂਦੇ ਨੇ, ਸਿਰਫ ਜੀ ਚੁਪਹਿਰਾ ਸਾਹਿਬ ਕੱਟਣਾ ਐ। ਕਿਸੀ ਨੇ ਸ਼ੁਕਰੀਆ ਕਰਨਾ ਹੁੰਦਾ ਐ, ਔਰ ਇੰਨੀ ਦੇਖੋ ਕਿੰਨੀ ਗਰਮੀ ਪੈ ਰਈ ਐ, ਲੇਕਿਨ ਫੇਰ ਵੀ ਸੰਗਤ ਗੁਰਦੁਆਰੇ ਸਾਹਿਬ ਸਾਨੂੰ ਜ ਜਗਾਂ ਨੀ ਮਿਲਦੀ, ਲੇਕਿਨ ਸੰਗਤ ਦੇ ਸੜਕਾਂ ਤੇ ਬਹਿ ਕੇ ਚਪਹਿਰਾ ਸਾਹਿਬ ਕੱਟ
ਹਾਂਜੀ, ਦੇਖੋ ਜੀ ਜੇ ਤੁਸੀਂ ਚ ਚੌਪੈਰਾ ਕੱਟਣਾ, ਤੇ ਦੇਖੋ ਅਹ ਤੁਹਾਨੂੰ ਟਾਈਮ ਖੁੱਲਾ ਕਰਨਾ ਪਏਗਾ। ਤੇ ਨਾਲ ਦੀ ਨਾਲ ਤੁਹਾਨੂੰ ਇੱਕ ਦਿਨ ਪਹਿਲਾਂ ਰਾਤੀ ਜਾ ਕੇ ਬਹਿਣਾ ਪਏਗਾ ਉੱਥੇ। ਕਿਉਂਕਿ ਤੁਹਾਨੂੰ ਪਤਾ ਹੀ ਐ, ਉੱਥੇ ਜਗ੍ਹਾ ਨੀ ਮਿਲਦੀ ਬਹਿਣ ਦੀ। ਤੇ ਜਿਵੇਂ ਲੋਕੀ ਐਤਵਾਰ ਨੂੰ ਹੀ ਸੜਕਾਂ ਤੇ ਬਹਿ ਜਾਂਦੇ ਨੇ। ਤੇ ਮਤਲਬ ਕਿ ਅਹ ਆਣਾ ਜਾਣਾ ਬੜਾ ਔਖਾ ਹੋ ਜਾਂਦਾ ਐ, ਤੇ ਜੇ ਸਾਡੀ ਵਾਪਸੀ ਹੋਣੀ ਐ, ਜਾਂ ਤਾਂ ਚੁਪਹਿਰੇ ਤੋਂ ਪਹਿਲੇ ਹੋਏਗੀ, ਜਾਂ ਤਾਂ ਚੁਪਹਿਰੇ ਤੋਂ ਬਾਅਦ ਹੋਏਗੀ। ਕਿਉਂਕਿ ਉਸ ਟੈਮ ਦੇ ਵਿੱਚ ਜਾਣਾ ਤਾਂ ਬਹੁਤ ਔਖਾ ਹੋ ਜੇਗਾ।
ਹਾਂ, ਨਹੀਂ-ਨਹੀਂ ਚੁਪਹਿਰੇ ਸਾਹਿਬ ਦੇ ਵਿੱਚ ਜ਼ਾਦੀ ਹੋ ਗਈ, ਦੇਖੋ ਪਤਾ ਕੀ ਐ, ਮੈਂ ਵੀ ਇਹੀ ਸੁਣਿਆ ਕਿ ਸੜਕਾਂ ਬਲੋਕ ਕਰ ਦਿੰਦੇ ਨੇ, ਉਸ ਸਾਹਿਬ ਦੀਆਂ, ਤੇ ਉਹੀ ਸੜਕ ਜਾਂਦੀ ਹੈ ਆਪਣੀ ਸਟੇਸ਼ਨ ਵੱਲ ਨੂੰ, ਤੇ ਦੇਖੋ ਔਰ ਨਾਲੇ ਦੇਖੋ ਜਿਹੜੀ ਸੰਗਤ ਨੇ, ਆਪਾਂ ਨਾ ਚੁਪਹਿਰਾ ਸਾਹਿਬ ਤੋਂ ਪਹਿਲਾਂ ਵੀ ਨੀ ਜਾ ਸਕਦੇ। ਤੇ ਚੁਪਹਿਰਾ ਸਾਹਿਬ ਤੋਂ ਘੰਟਾ ਕ ਬਾਅਦ ਵੀ ਨੀ ਜਾ ਸਕਦੇ ਅਸੀਂ। ਕਿਉਂਕਿ ਦੇਖੋ। ਜਿਹੜੀ ਸੰਗਤ ਚੁਪਹਿਰਾ ਸਾਹਿਬ ਕੱਟ ਰਹੀ ਹੈ ਨਾ, ਉਹ ਸੰਗਤ ਚਾਰ ਵਜੇ ਚੁਪਹਿਰਾ ਸਭ ਖ਼ਤਮ ਹੋ ਰਿਹਾ। ਤੇ ਸੰਗਤ ਅਹ ਸਾਰੀ ਆਪਣੇ ਘਰਾਂ ਨੂੰ ਜਾਂਦੀਆਂ ਨੇ, ਤੇ ਇਹ ਸੋਚ ਲਓ, ਦੇਖੋ। ਇਹਨਾਂ ਲੱਖਾਂ 'ਚ ਬੰਦਾ ਆਇਆ ਹੁੰਦਾ ਤੇ ਲੱਖਾਂ ਨੇ ਹੀ ਵਾਪਿਸ ਜਾਣਾ। ਤੇ ਦੇਖੋ ਅ, ਓਵੀਅਸਲੀ ਫੇਰ ਤੇ, ਆਪਣੀ ਕੀ ਨ ਮੈਂ ਉਹ ਬੰਦ ਹੀ ਹੋਏਗੀ, ਉਹ। ਤਹ ਸਾਨੂੰ ਜਿਹੜੀ ਰੋਡ ਹੈਗੀ ਹੈ, ਸੜਕ ਹੈਗੀ ਹੈ, ਉਹ ਤੁਹਾਨੂੰ, ਸੁੱਖੀ ਨਹੀਂ ਮਿਲੇਗੀ। ਬਹੁਤ ਰਸ਼ ਹੁੰਦਾ। ਕਿਉਂਕਿ ਦੇਖੋ, ਉੱਥੇ ਤਾਂ ਲੋਕੀ ਇੰਨੀ ਸੇਵਾ ਕਰਦੇ ਨੇ, ਇੰਨੀ ਸੇਵਾ ਕੋਈ ਖੜ ਕੇ ਚੁਪੈਹਿਰਾ ਸਹਿਬ ਕੱਟ ਰਿਹਾ, ਕੋਈ ਬਹਿ ਕੇ, ਕੋਈ ਪਾਠ। ਕਰ ਰਿਹਾ। ਕੋਈ ਸੰਗਤ ਦੀ ਸੇਵਾ ਕਰਦੇ- ਕਰਦੇ ਪਾਠ ਕਰ ਰਿਹਾ, ਤਾਂ ਬੱਸ ਮੈਂ ਇਹੀ ਸੋਚਿਆ ਸੀ। ਜੇ ਆਪਾਂ ਚੁਪਹਿਰਾ ਸਾਹਿਬ ਵੀ ਕਟਾਂਗੇ।
ਹਾਂਜੀ।
ਜਪਨ ਚੁਪਹਿਰਾ ਸਾਹਿਬ ਵੀ ਕੱਟਾਂਗੇ ਤੇ, ਕੀ ਨਾਮ ਉਹਦਾ ਤੇ ਆਪਾਂ ਪੂਰੀ, ਦੇਖ ਕੇ ਹੀ ਕੱਟਾਂਗੇ।
ਹਾਂਜੀ। ਤੇ ਬਾਕੀ ਇੱਕ ਵਾਰੀ ਤੁਸੀਂ ਪੁੱਛ ਕੇ ਮੈਨੂੰ ਦੱਸ ਦੇਣਾ, ਮੈਂ ਉਸ ਹਿਸਾਬ ਨਾਲ ਟਿਕਟਾਂ ਕਰਾ ਦਵਾਂਗਾ। ਕਿਉਂਕਿ ਨਾ ਉੱਥੇ ਜਾ ਕੇ ਟਿਕ ਟਿਕਟਾਂ ਕਰਾੳਣੀ ਬੜੀ ਔਖੀ ਹੁੰਦੀ ਹੈ ਫੇਰ, ਟਿਕਟਾਂ ਮਿਲਣ ਨਾ ਮਿਲਣ। ਕਿਉਂਕਿ। ਅਸੀਂ ਬੁੱਕ ਕਰਾ ਕੇ ਜਾ ਜਾਈਏ ਨਾ, ਤਾਂ ਸਾਨੂੰ ਸੀਟ ਵੀ ਮਿਲ ਜਾਏਗੀ ਬਹਿਣ ਦੀ, ਇੰਨਾ ਲੰਬਾ ਸਫ਼ਰ ਹੈ। ਖੜਕੇ ਜਾਣਾ ਬੜਾ ਔਖਾ ਹੋ ਜਾਏਗਾ।
ਹਾਂ, ਹਾਂ, ਹਾਂ, ਹਾਂ ਅੱਛਾ। ਟ੍ਰਰੇਨ ਵਿੱਚ ਜਾਣਾ, ਫਿਰ ਤੁਸੀਂ ਟਿਕਟ ਵਗੈਰਾ ਬੁੱਕ ਕਰਾਉਣਗੇ ਹੀ
ਹਾਂਜੀ -ਹਾਂਜੀ। ਕਿਉਂਕਿ ਨਾ ਫਿਰ, ਐਵੇਂ ਜਾਈਏ, ਟਿਕਟ ਤਾਂ ਮਿਲ ਜੇ ਪਰ ਸੀਟ ਨਾ ਮਿਲੇ।
ਹਮ, ਨਹੀਂ ਸਹੀ ਕਹਿ ਰਹੇ ਹੋ ਤੁਸੀਂ, ਕੋਈ ਨੀ ਐਕਚੂਲੀ ਮੇਰਾ ਤੇ ਦੇਖੋ ਪੱਕਾ ਹੈ, ਜੇ ਤੁਸੀਂ ਹੁਣ ਜਾ ਰਹੇ, ਦੇਖੋ ਸੰਗਤ ਨਾਲ ਹੀ ਜਾਣਾ। ਸਹੀ ਲੱਗਦਾ, ਇਕੱਲੇ ਜਾਂਦੇ ਹੋ ਨਾ, ਫਿਰ ਸਾਨੂੰ ਨਹੀਂ ਪਤਾ ਲੱਗਦਾ ਕਈ ਵਾਰ ਸੰਗਤ ਨਾਲ ਚਲੋ ਸਾਥ ਵੀ ਬਣ ਜਾਂਦਾ, ਨਾਲੇ ਆਉਣ 'ਚ ਜਾਣ ਦੀ ਦਿੱਕਤ ਵੀ ਨਹੀਂ ਹੁੰਦੀ, ਇਕੱਲਾ ਬੰਦਾ ਜਾਂਦਾ ਨਾ, ਫਿਰ ਦਿੱਕਤ ਹੁੰਦੀ ਹੈ। ਸਮਝ ਨਹੀਂ ਆਉਂਦਾ ਕਿ, ਕਿੱਥੇ ਜਾਈਏ, ਕੀ ਕਰੀਏ। ਨਾਲੇ ਦੇਖੋ, ਤੁਸੀਂ ਹੁਣ ਸਾਰੇ ਨਾਲ ਹੋਂਗੇ ਨਾ, ਫੇਰ ਆਪਾਂ ਕਿਤੇ ਘੁੰਮ ਵੀ ਸਕਦੇ ਹਾਂ, ਹਨਾ, ਆਪਾਂ ਇਹ ਨੀ ਕਹਿ ਕੇ ਜਾ ਰਹੇ ਕਿ ਆਪਾਂ ਗੁਰਦੁਆਰੇ ਚੱਲਿਆ, ਅਸੀਂ ਤੇ ਇਹ ਕਹਿ ਰਹੇ ਕਿ ਅਸੀਂ ਘੁੰਮਣ ਚੱਲੇ ਸੀ।
ਹਾਂਜੀ
ਤੇ ਆਪਾਂ ਉਹਦੇ ਲਈ ਹੀ ਜਾਣਾ ਸੀ, ਗੁਰਦੁਆਰੇ ਸਾਹਿਬ ਲਈ, ਹੂੰ,
ਤੇ ਜੀ, ਇੱਕ ਮੈਨੂੰ ਨਾ ਕਨਫਰਮ ਤੁਸੀਂ ਦੱਸ ਦੇਣਾ ਕਿੰਨੇ ਬੰਦੇ ਜਾਣੇ ਆ, ਮੈਂ ਫਿਰ ਉਸ ਹਿਸਾਬ ਨਾਲ, ਟਿਕਟਾ ਕਰਾ ਲਵਾਂਗਾ।
ਉਹ ਤੁਸੀਂ ਹਿਸਾਬ ਲਾ ਲਓ ਦੇਖੋ ਮੈਂ ਹੈਗੀ ਹਾਂ, ਠੀਕ ਹੈ। ਤੇ ਮੇਰੇ ਘਰ ਦੇ, ਇੱਕ- ਦੋ ਤਿੰਨ, ਚਾਰ, ਪੰਜ, ਛੇ ਬੰਦੇ ਹੋਰ ਲਾ ਲਓ ਤੁਸੀਂ
ਅੱਛਾ ਜੀ।
ਹਾਂਜੀ, ਆਪਾਂ ਛੇ ਬੰਦੇ ਹੈਗੇ ਆ ਘਰ ਦੇ, ਤੇ, ਸਾਡੀ ਤੁਸੀਂ ਟਿਕਟ ਨਾ ਬੁੱਕ ਕਰ ਲਓ ਤੁਸੀਂ?
ਠੀਕ ਹੈ ਜੀ, ਤੇ ਚਲੋ ਜੀ ਫਿਰ ਮੈਂ ਟਿਕਟਾ ਕਰਵਾਉਂਦਾ ਬੁੱਕ,
ਕਰਾ ਲਓ ਜੀ, ਠੀਕ ਐ ਜੀ,
ਹਾਂਜੀ,
ਚੰਗਾ ਜੀ, ਸਤਿ ਸ੍ਰੀ ਅਕਾਲ,
ਠੀਕ ਜੀ ਅੱਛਾ,